ਸਤਿ ਸ਼੍ਰੀ ਅ ਅਕਾਲ ਜੀ।
ਗੱਲ ਨੀ ਮੇਰੀ ਆਵਾਜ਼ ਆ ਰਹੀ ਤੁਹਾਨੂੰ
ਹਾਂਜੀ-ਹਾਂਜੀ, ਬਹੁਤ ਅੱਛੇ ਸੇ
ਹਾਂਜੀ ਹੋ ਘਰ ਪਰਿਵਾਰ ਸਭ ਵਧੀਆ ਤੁਹਾਡੇ ਹਾਂਜੀ ਬਹੁਤ ਵਧੀਆ ਮੈਂ ਗੱਲ ਜੀ-ਜੀ ਸਭ ਵਧੀਆ ਮੈਂ ਇੱਕ ਗੱਲ ਪੁੱਛਣੀ ਤੁਹਾਡੇ ਤੋਂ ਮੈਂ ਐ ਪੁੱਛਣਾ ਸੀ। ਸੀਂ ਜੀ ਅੱਜ ਕੱਲ੍ਹ ਪੋਲਿਊਸ਼ਨ ਮਤਲਬ ਕਿ ਪੋਲੂਸ਼ਨ ਬੜਾ ਹੋ ਗਿਆ। ਠੀਕ ਹੈ ਜੀ। ਮਤਲਬ ਕਿ ਘਰ-ਘਰ, ਘਰ-ਘਰ ਫੈਕਟ ਟਕਰੀਆਂ ਖੁੱਲੀ ਦੀਆਂ ਨੇ ਠੀਕ ਹੈ ਵੀ ਰੋਡ ਤੇ ਇਤਨਾ ਟਰੈਫਿਕ ਹੈਗਾ। ਤੁਸੀਂ ਅਗਰ ਦਿੱਲੀ ਜਾਓ ਤੇ ਇਤਨਾ ਡਸਟ ਠੀਕ ਹੈ ਜੀ ਉਹ ਟ੍ਰੈਫਿਕ ਬਹੁਤ ਟ੍ਰੈਫਿਕ ਏ ਠੀਕ ਹੈ ਜੀ ਤੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਵੇਂ ਹੁਣ ਅਸੀਂ ਤੇ ਜਾਂਦੇ ਆ ਮਤਲਬ ਕਿ ਅੰਡਰ ਫਾਈਵ ਮਤਲਬ ਕਿ ਫਾਈਵ ਹੰਡਰਡ ਕਿਲੋਮੀਟਰ ਅੰਡਰ ਠੀਕ ਜੀ ਪੰਜ ਸੌ ਕਿਲੋਮੀਟਰ ਅੰਦਰ ਸੀ। ਕਿਤੇ ਘੁੰਮਣ ਜਾਂਨੇ ਆ। ਠੀਕ ਹੈ ਜੀ। ਤੇ ਫਿਰ ਹੁਣ ਕਈ ਲੋਕ ਆਪਣਾ ਸੈਪਰੇਟ ਵਹੀਕਲ ਇਸਤੇਮਾਲ ਕਰਦੇ ਨੇ ਕਾਰ ਤੇ ਜਾਂਦੇ ਨੇ। ਠੀਕ ਹੈ ਤੇ ਮੈਨੂੰ ਇੱਕ ਗ ਦੱਸੋ ਕਿ ਮਤਲਬ ਕਿ ਟ੍ਰੇਨ ਤੇ ਮਤਲਬ ਕਿ ਤੁਸੀਂ ਟ੍ਰੇਨ ਪ੍ਰੈਫਰ ਕਰਦੇ ਹੋ ਜਾਂ ਫਿਰ ਅਲੱਗ ਕਾਰ ਤੇ ਜਾਣਾ।
ਦੇਖੋ ਤੁਸੀਂ ਦੇਖੋ ਮੈਂ ਹੈਗੀ ਹਾਂ ਮਦਰ ਔਰ ਟੂਰ ਠੀਕ ਹੈ ਮੇਰੇ ਛੋਟੇ ਛੋਟੇ ਬੱਚੇ ਚਨੇ ਤੇ ਐਕਚੁਲੀ ਮੈਂ ਸਗੋਂ ਆਪਣੇ ਹਸਬੈਂਡ ਨੂੰ ਬੋਲਣੀ ਆ ਕਿਨ ਇਨਾ ਕਾਰ ਡਰਾਈਵਿੰਗ ਦਾ ਇੱਕ ਉਹ ਵੀ ਹੁੰਦਾ ਹੈ ਕਿ ਚਲੋ ਟੈਂਨਸ਼ਨ ਨਹੀਂ ਹੁੰਦੀ ਠੀਕ ਹੈ ਕਾਰਡ ਡਰਾਈ ਵੀ ਵਿੱਚ ਟਨਸ਼ਨ ਨਹੀਂ ਹੁੰਦੀ ਕਿ ਕਾਰਡ ਡਰਾਈਵ ਕਰਨੀ ਹੈ ਉਹਦੀ ਕੇਅਰ ਕਰਨੀ ਹੈ ਪਾਰਕਿੰਗ ਕਰਨੀ ਹੈ ਯ ਹੈ ਵੋ ਹੈ ਬਟ ਮੇਰੇ ਹਸਬੈਂਡ ਨਾ ਸਿਰਫ ਕਾਰ ਹੀ ਪ੍ਰੈਫਰ ਕਰਦੇ ਨੇ ਉਹ ਕਹਿੰਦੇ ਨਾ ਬਾਏ ਟ੍ਰੇਨ ਇੱਕ ਤਾਂ ਗੰਦੇ ਟੋਇਲਟ ਠੀਕ ਏ ਨਾ ਗੰਦੇ ਟੋਇਲੇਟ ਹੁੰਦੇ ਨੇ ਹੋਰ ਬਸ ਵਹ ਨਹੀਂ ਦਿੰਦੇ ਤੇ ਰਹੀ ਗੱਲ ਪੋਲਿਊਸ਼ਨ ਦੀ
ਜੀ
ਜਿਵੇਂ। ਪੂਰੀ ਹੈਗੀ ਏ ਤੇ ਬਸ ਟ੍ਰੇਨ ਨੂੰ ਨ ਮੰਨਦੇ ਹੈ ਕਾਰ ਨੂੰ ਹੀ ਬੈਸਟ ਮਨ ਦੇ ਮੇਰੇ ਹਸਬੈਂਡ ਨਾ
ਜੇ ਜੇ ਦੇਖੋ ਅਗਰ ਮੈਂ ਤੁਹਾਨੂੰ ਆਪਣੇ ਵਿਚਾਰ ਦੱਸਾਂ ਤੇ ਫਿਰ ਮੇਰੇ ਲਈ ਟ੍ਰੇਨ ਸਭ ਤੋਂ ਬੈਸਟ ਹੈਗੀ ਹੈ ਹੁਣ ਕਿਉਂ ਹੈਗੀ ਹੈ ਕਿਉਂਕਿ ਦੇਖੋ
ਬਿਲਕੁਲ ਬਿਲਕੁਲ
ਹਾਂਜੀ ਤੇ ਫਿਰ ਤੁਸੀਂ ਜ਼ਰੂਰੀ ਹੈ ਕਿ ਤੁਸੀਂ ਸਲੀਪਰ ਤੇ ਜਾਓ ਥੋੜਾ ਸ ਤੁਸੀਂ ਐਕਸਟਰਾ ਪੈਸੇ ਦੇ ਕੇ ਤੁਸੀਂ ਥਰਡ ਏਸੀ ਦੀ ਟਿਕਟ ਬੁੱਕ ਕਰਾ ਸਕਦੇ ਹੋ ਸੈਕਿੰਡ ਏ ਸੀ ਦੀ ਕਰਾ ਸਕ
ਦੇਖੋ ਜੀ ਤੁਹਾਡੀ ਗੱਲ ਠੀਕ ਹੈ ਦੇਖੋ ਜੀ ਅ ਗਲਤ ਅਫਾ ਕਾਰ ਸਾਡੀੇ ਪੂਰੀ ਪਾਰਕਿੰਗ ਚੱਲੀਏ ਪੰਜ ਜਣੇ ਹੈਗੇ ਨੇ ਤੁਸੀਂ ਹੁਣ ਕਹਿ ਰਹੇ ਹੋ ਕਿ ਏਸੀ ਟਿਕਟ ਕਰਾਈਏ ਏ ਏ ਸੀ ਟਿਕਟ ਲਈ ਬਹੁਤ ਠੀਕ ਹੈ ਤੇ ਵੋ ਪੰਜ ਢਾਈ ਹਜ਼ਾਰ ਏ ਸੀ ਕਾਰ ਆਪਣਾ ਆਰਾਮ ਨਾਲ ਤੇ ਜਿੱਥੇ ਮਰਜ਼ੀ ਰੋਕੀਏ ਜਿਸ ਰੈਸਟੋਰੈਂਟ ਚ ਰੋਕੀਏ ਜਿੱਥੇ ਵਾਸ਼ਰੂਮ ਟੋਇਲਟ ਆਇਆ ਕਲੀਨ ਬਿਲਕੁਲ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਉੱਧਰ ਅ ਪੈਟਰੋਲ ਪੰਪ ਸਭ ਸਾਫ ਤੇ ਕਲੀਨ ਹੁੰਦੇ ਨੇ ਉਹ ਵੀ ਬੈਨੀਫਿਟ ਹੈ ਹਾਂ ਅ ਕੱਲਾ ਜਣਾ ਚੱਲਿਆਵੇ ਮੀਆਂ ਬੀਬੀ ਚੱਲੇ ਨੇ ਫੇਿਰ ਤਾਂ ਤੁਸੀਂ ਦੋ ਘਰੋ ਜਾਓ ਉਹ ਬਹੁਤ ਵਧੀਆ
ਜੀ ਜੀ ਸਹੀ ਗਲ ਦੇਖੋ ਹਰ ਚੀਜ਼ ਦੇ ਫ਼ਾਇਦੇ ਹੈਗੇ ਨੇ ਪਰ ਟ੍ਰਰੇਨ ਦੇ ਨੁਕਸਾਨ ਵੀ ਹੈਗੇ ਨੇ ਠੀਕ ਹੈ ਜੀ ਜਿਵੇੈ ਆਉਣ ਦੇ ਵਿੱਚ ਹਮ ਤੁਸੀਂ ਦੱਸਿਆ ਪਰ ਅਗਰ ਤੁਸੀ ਜਦੋਂ ਮੁੰਬਈ ਜਾਣਾ ਹੈ ਗੋਆ ਜਾਣਾ ਹੈ ਠੀਕ ਹੈ ਅਗਰ ਤੁਸੀਂ ਹਜ਼ੂਰ ਸਾਹਿਬ ਜਾਣਾ ਹੈ ਬਸ਼ ਬੇਸ਼ੱਕ ਹਵਾਈ ਜਹਾਜ਼ ਜਾਂਦੇ ਨੇ ਬੇਸ਼ੱਕ ਉੱਧਰ ਏਅਰਪੋਰਟ ਹੈਗੇ ਨੇ। ਪਰ ਤੁਸੀਂ ਫੇਰ ਫਿਰ ਤੁਸੀਂ ਮਤਲਬ ਕਿ ਇਦੇ ਮਤਲਬ ਕਿ ਦਸ ਦਸ ਹਜ਼ਾਰ ਰੁਪਏ ਤੁਸੀਂ ਅਫੋਰਡ ਨਹੀਂ ਕਰ ਸਕਦੇ ਠੀਕ ਹੈ ਜੀ। ਤੁਸੀਂ ਕਾਰ ਤੁਸੀਂ ਕਾਰ ਤੇ ਜਾਣੇ ਦ ਪੱਚੀ ਸੌ ਕਿਲੋਮੀਟਰ ਜਾਂ ਫਿਰ ਤਿੰਨ ਹਜ਼ਾਰ ਕਿਲੋਮੀਟਰ ਕਾਰ ਕੌਣ ਚਲਾਏ। ਠੀਕ ਹੈ ਜੀ। ਤੇ ਫਿਰ ਟ੍ਰੇਨੀ ਵਾਰਾ ਖਾਂਦੀ ਹੈ। ਤੇ ਇੱਕ ਹੋਰ ਮੈਂ ਗੱਲ ਦੱਸਣਾ ਚਾਹੁੰਦਾ ਵਾਂ ਕਿ ਟ੍ਰਰੇਨ ਦੇ ਨੁਕਸਾਨ ਵੀ ਹੈਏਗੇਏ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਤਲਬ ਕਿ ਇੱਕੋ ਦਮ ਟਿਕਟ ਨਹੀਂ ਮਿਲਦੀ ਠੀਕ ਹੈ ਜੀ।
ਹਾਂਜੀ, ਹਾਂਜੀ।
ਤੁਹਾਨੂੰ ਮਿਲੇਗੀ ਨਹੀਂ ਧੱਕੇ ਖਾਣੇ ਪੈਂਦੇ ਨੇ ਅਗਰ ਬਜ਼ੁਰਗਾਂ ਦਾ ਕੰਮ ਹੀ ਨਹੀਂ ਹੈਗਾ ਦਿੱਲੀ ਰੇਲਵੇ ਸਟੇਸ਼ਨ ਤੁਸੀਂ ਚਲੇ ਜਾਓ ਉੱਥੇ ਤੁਸੀਂ ਮਤਲਬ ਕਿ ਜਿਹੜੀ ਟ੍ਰੇਨ ਤੁਸੀਂ ਪਕੜਨੀ ਹੈ ਨਾ ਤੁਹਾਨੂੰ ਕਾਫ਼ੀ ਚੱਲਣਾ ਪਏਗਾ ਉੱਥੇ
ਸਹੀ ਹੈ, ਸਹੀ ਹੈ।
ਜੋ ਇੱਕ ਗੱਲ ਹੋਰ ਦੱਸਾਂ ਕਿ ਜਿਵੇਂ ਹੁਣ ਤੁਹਾਡੀ ਟ੍ਰੇਨ ਹੈਗੀ ਏ ਠੀਕ ਆ ਉਹਨਾਂ ਵੱਡੀ ਵੱਡੀ ਟਰੇਨਾਂ ਆ ਚੁੱਕੀਆਂ ਨੇ ਜਿਵੇਂ ਵੰਦੇ ਭਾਰਤ ਹੋ ਗਿਆ ਤੇ ਮਤਲਬ ਕਿ ਹਾਂਜੀ ਇਵੇਂ ਜਿਹੀ ਟ੍ਰਰੇਨਾਂ ਦੀ ਵਜ੍ਹਾ ਨਾਲ ਨਾ ਸਾਾਰੀ ਟ੍ਰਰੇਨਾਂ ਨਾ ਕਾਫੀ ਡਿਸਟਰਬ ਹੁੰਦੀਆਂ ਨੇ ਅਤੇ ਲੇਟ ਹੁੰਦੀਆਂ ਨੇ
ਸਹੀ ਹੈ, ਸਹੀ ਹੈ। ਹਾਂ ਪਹਿਲੇ ਨੂੰ ਪਹਿਲੇ ਉਨ੍ਹਾਂ ਨੂੰ ਦਿੰਦੀ ਕਿ ਤੁਸੀਂ ਜਾਓ
ਹਾਂਜੀ। ਸ ਕਹਿੰਦੇ ਨੇ
ਦੀ ਹੈ।
ਹਾਂਜੀ ਜੀ।
ਤੁਸੀਂ ਯਕੀਨ ਕਰੋਗੇ ਪਤੀ ਯਕੀਨ ਕਰੋਗੇ ਕਿ ਨਹੀਂ ਕਰੋਗੇ। ਮੇਰੀ ਦਵਰਾਨੀ ਹੈਗੀ ਉਹਨਾਂ ਬ੍ਰਦਰ ਹੈਗੇ ਨੇ ਉਹ ਪ ਪੁਣੇ ਤ ਇਹ ਤਾਂ ਕਾਰ ਛਲਾਾ ਕੇ ਆਇਓ
ਜੀ।
ਕੈਨ ਯੂ ਬਿਲੀਵ ਤੇ ਉਹ ਤਿੰਨ, ਤਿੰਨ, ਚਾਰ ਚਾਰ ਜਣੇ ਆਉਂਦੇ ਨੇ ਤਿੰਨ ਡਰਾਈਵਰ ਆਉਂਦੇ ਨੇ ਦੋ ਬਰਦਰ ਇੱਕ ਹੋਰ ਉਹ ਰਸਤੇ ਰਸਤੇ ਅੱਠ ਅੱਠ ਘੰਟੇ ਦੀ ਡਰਾਈਵਿੰਗ ਕਰ ਲੈਂਦੇ ਨੇ ਅੱਠ ਘੰਟਾ ਇੱਕ ਭਰਾ ਚਲਾ ਲੈਂਦਾ ਹੈ ਅੱਠ ਘੰਟਾ ਦੂਸਰਾ ਭਰਾ ਚਲਾ ਲਂਦਾ ਅੱਠ ਘੰਟਾ ਤੀਸਰਾ ਭਰਾ ਚਲਾ ਲੈਂਦਾ ਪਰ ਉਹਨਾਂ ਨੇ ਇਹ ਇਹ ਇਹ ਜੋ ਜੋ ਕੰਮ ਕੀਤਾ ਨਾ ਇੱਕ ਵਾਰੀ ਕੀਤਾ ਉਸ ਤੋਂ ਬਾਅਦ ਨੀ ਕੀਤਾ ਫੇਰ ਉਹ ਆਪਣੀ ਏ ਸੀ ਦੀ ਟਿਕਟ ਹੀ ਬੁੱਕ ਕਰਵਾ ਕੇ ਆਉਂਦੇ ਨੇ ਥਰਡ ਏ ਸੀ ਸੈਕਿੰਡ ਏ ਸੀ ਜੋ ਵੀ ਹੈ
ਜੀ ਜੀ ਜੀ ਠੀਕ ਹੈ ਜਿਵੇਂ ਹੁਣ ਤੁਸੀਂ ਮੈਨੂੰ ਦੱਸਿਆ ਕੀ ਮੇਰਾ ਬ੍ਰਦਰ ਇਨਲੋ ਹੈਗਾ ਉਹ ਪੂਨੇ ਤੋਂ ਆਇਆ ਠੀਕ ਹੈ ਜੀ ਤੇ ਫੇਰ ਦੇਖੋ ਮਤਲਬ ਕਿ ਇਤਨੀ ਦੂਰ ਤੱਕ ਕਾਰ ਚਲਾਣੀ ਇਥੇ ਦੇਖ ਉਹ ਸੌ ਵਿੱਚੋਂ ਇੱਕ ਬੰਦਾ ਹੀ ਕਰ ਪਾਉਂਦਾ ਠੀਕ ਹੈ ਜੀ ਦੇਖੋ ਹਾਂਜੀ ਜੀ ਸਹੀ ਕਹਿੰਦੇ ਪਏ ਹੋ ਤੇ ਫਿਰ ਸੌ ਵਿੱਚੋਂ ਇੱਕ ਹੀ ਬੰਦਾ ਕਰ ਪਾਉਂਦਾ ਹੈ ਠੀਕ ਹੈ ਜੀ ਜ਼ਿਆਦਾਤਰ ਬੰਦੇ ਟ੍ਰੇਨ ਹੀ ਪ੍ਰੈਫਰ ਕਰਦੇ ਨੇ ਉਹ ਹੋਰ ਅਗਰ ਮੈਂ ਪਲੇਨ ਦੀ ਗੱਲ ਕਰਾਂ ਤੇ ਪਲੇਨ ਤੋਂ ਦੇਖੋ ਪ੍ਰੈਫਰ ਬਹੁਤ ਹੀ ਘੱਟ ਬੰਦੇ ਕਰਦੇ ਨੇ ਬਹੁਤ ਜ਼ਿਆਦਾ ਸੋ ਉਹ ਸਿਰਫ ਦਸ ਬੰਦੇ ਬਸ
ਸਹੀ ਹੈ ਸਹੀ ਹੈ ਮਹਿੰਗੀ ਹੈ ਤਾਂ ਐਫੋਰਡ ਵੀ ਤਾਂ ਨਹੀਂ ਕਰ ਸਕਦੇ ਨਾ ਹੁਣ ਪਹਿਲੇ ਰੋਂ ਅਸੀਂ ਜਿਸ ਸ਼ਹਿਰ ਚ ਰਹਿਨੇ ਹਾਂ ਪਹਿਲੇ ਸਾਨੂੰ ਇੱਕ ਦੂਸਰੇ ਸ਼ਹਿਰ ਦਿੱਲੀ ਏਅਰਪੋਰਟ ਜਾਣਾ ਪਏਗਾ ਪਹਿਲੇ ਉਹਦਾ ਖਰਚਾ ਫਿਰ ਉਸ ਤੋਂ ਬਾਅਦ ਫਿਰ ਉਹ ਕਰਨੀ ਪਏਗੀ ਫਿਰ ਤੋ ਲੰਬਾ ਪ੍ਰੋਸੀਜ਼ਰ ਲੰਬਾ ਹੈ
ਹਾਂਜੀ ਬਹੁਤ ਜ਼ਿਆਦਾ ਸਹੀ ਕਹਿੰਦੇ ਪਏ ਹੋ ਬਿਲਕੁਲ ਹਾਂ ਹਾਂ ਇਹ ਗੱਲ ਤੁਹਾਡੀ ਸਹੀ ਹੈ ਅਗਰ ਲੋਕ ਕਲ ਜਾਣਾ ਮਨਸੂਰੀ ਜਾਣਾ ਸ਼ਿਮਲਾ ਜਾਣਾ ਉੱਥੇ ਟ੍ਰੇਨ ਤੋਂ ਜਾਂਦੀ ਨੀ ਠੀਕ ਹੈ ਜੀ ਉੱਥੇ ਟ੍ਰੇਨ ਹਾਂਜੀ ਟ੍ਰੇਨ ਤੋਂ ਉੱਥੇ ਜਾਣਾ ਨੀ ਠੀਕ ਹੈ ਜੀ ਕੁੱਲੂ ਮਨਾਲੀ ਹੋ ਗਿਆ ਤੇ ਜਾਂ ਫਿਰ ਤੁਸੀਂ ਬਾਈਕਾਂ ਤੇ ਜਾਓ ਤੇ ਜਾਓ ਜਾਂ ਫਿਰ ਬੱਸਾਂ ਤੇ ਜਾਓ ਜਾਂ ਫਿਰ ਕਾਰਾਂ ਤੇ ਜਾਓ ਬਲੋ
ਨਹੀਂ ਉਹ ਐਸੀ ਜਗ੍ਹਾ ਤੇ ਤਾਂ ਕਾਰਾ ਤੇ ਕਾਰਾ ਹੀ ਵਾਰੀ ਖਾਂਦੇ ਦੁਬਾਰਾ ਖਾਂਦੀਆਂ ਨੇ ਜਿਵੇਂ ਮਸੂਰੀ ਵਗੈਰਾ ਹਜੇ ਤੁਸੀਂ ਬਾਹਰ ਦੇਖਦੇ ਤੇ ਮਸੂਰੀ ਤਾਂ ਮਤਲਬ ਇੰਨਾ ਘੰਟੇ ਰਸਤਾ ਵੀ ਨੀ ਹੈਗਾ ਚਾਰ ਘੰਟੇ ਦਾ ਹੈਗਾ ਮਿਨੀਮਮ ਹਾਂ। ਅਤੇ ਉਹ ਬਹੁਤ ਵਧੀਆ ਚਲਾ ਲੈਂਦਾ। ਬੰਦੇ ਮਸੂਰੀ ਗੱਡੀ ਨਾ ਬਹੁਤ ਵਧੀਆ ਰੋਡ ਨੇ
ਹਾਂਜੀ
ਤੁਸੀਂ ਜਾਓ ਬਾਏ ਬੱਸ ਜਾਓ ਹੈ ਬਾਏ ਕਾਰ ਚਸੂਰੀ ਵ ਲਗਤ
ਜੀ। ਹਾਂਜੀ ਜੀ। ਸਹੀ ਕਹਿੰਦੇ ਨੇ ਹੋ ਸਹੀ ਕਹਿੰਦੇ ਤੇ ਦੇਖੋ ਅਗਰ ਮੈਂ ਪੋਲਿਊਸ਼ਨ ਦੀ ਗੱਲ ਕਰਾਂ ਤੇ ਫਿਰ ਹੁਣ ਤੁਹਾਨੂੰ ਪਤਾ ਹੀ ਹੋਣਾ ਕਿ ਅੱਜ ਕੱਲ੍ਹ ਹਾਈਡਰੋਜਨ ਵਾਲੀ ਟ੍ਰੇਨ ਆ ਗਈ ਹੈ। ਬੇਸ਼ੱਕ ਉਹ ਚਾਈਨਾ ਅਮੇਰੀਕਾ ਚ ਚੱਲਦੀ ਹੈ। ਚਾਈਨਾ ਫਰਾਂਸ ਜਰਮਨ ਚੱਲਦੀ ਹੈ। ਪਰ ਉਹ ਇੰਡੀਆ ਵੀ ਆ ਗਈ ਹੈ। ਠੀਕ ਹੈ। ਹੁਣ ਇਲੈਕਟ੍ਰਿਕ ਮਤਲਬ ਕਿ ਹਾਂਜੀ ਇਲੈਕਟ੍ਰਿਕ ਜੋ ਟਰੇਨਾਂ ਆਉਂਦੇ ਨੇ ਇਹਨਾਂ ਨੂੰ ਇਲੈਕਟ੍ਰਿਕ ਮਤਲਬ ਕਿ ਬਿਜਲੀ ਦੇਣ ਲਈ ਕਾਫੀ ਨਾ ਕੋਇਲਾ ਇਹਨਾਂ ਨੂੰ ਬਰਸਟ ਕਰਨਾ ਪੈਂਦਾ ਹੈ। ਬਹੁਤ ਜ਼ਿਆਦਾ ਕੋਇਲਾ ਚਰਾਣਾ ਪੇਦਾ ਹੈ। ਹੁਣ ਤਾਂ ਦੇਖੋ ਹਾਈਡਰੋਜਨ ਟ੍ਰਰੇਨਾਂ ਆ ਗਈਆਂ ਨੇ ਠੀਕ ਹੈ। ਜਿੰਨੀ ਵਜਾ ਨਾਲ ਹੋਣ ਤਾਂ ਬਿਜਲੀ ਦਾ ਬਿਜਲੀ ਦਾ ਵੀ ਕੰਮ ਖ਼ਤਮ ਹੋ ਗਿਆ। ਹਾਂਜੀ ਤੇ ਤੇ ਇਹ ਸਰਕਾਰ ਨੇ ਕਾਫ਼ੀ ਇਹ ਸਰਕਾਰ ਨੇ ਕਾਫ਼ੀ ਵਧੀਆ ਕਦਮ ਉਠਾਇਆ। ਠੀਕ ਹੈ ਜੀ ਹੁਣ ਤਾਂ ਦੇਖੋ ਮਤਲਬ ਕਿ ਕੋਇਲਾ ਵੀ ਬੱਚੇਗਾ। ਠੀਕ ਹੈ ਜੀ ਹੁਣ ਮਲਤ ਕਿ ਚਲੋ ਟਰਾਇਲ ਹੋਇਆ ਹੁਣ ਟਰਾਇਲ ਉਹ ਸਕਸੈਸ ਹੋ ਗਿਆ ਇੰਡੀਆ 'ਚ ਹਾਈਡਰੋਜਨ ਟ੍ਰੇਨ ਦਾ
ਹਾਂਜੀ ਤੇ ਆਉਣ ਵਾਲੇ ਟਾਈਮ ਚ ਪਲਿਊਸ਼ਨ ਹੀ ਕੱ ਕਿਉਂ ਜੀ ਹੁਣ ਤੁਹਾਡੇ ਕੀ ਵਿਚਾਰ ਹੈਗੇ ਨੇ ਕਿ ਟ੍ਰੇਨ ਦਾ ਆਣਾ ਮਤਲਬ ਕਿ ਸਹੀ ਹੈਗਾ ਜਾਂ ਫਿ ਫ ਨਹੀਂ ਉਹ ਕਿ ਦੇਖੋ ਕਰੋੜੋ
ਟ੍ਰੇਨ ਦੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਜੀ ਟ੍ਰੇਨ ਦੀ ਤਾਂ ਕੋਈ ਜੀ ਹ ਮੈਂ ਇੱਕ ਜੰਮੂ ਵਰਗਾ ਸ਼ਹਿਰ ਹੈ ਦੇਖੋ ਕਿੰਨੀ ਦੂਰ ਹੈਗਾ ਵੇ ਮੈਂ ਆਪਣੇ ਹਸਬੈਂਡ ਨੂੰ ਤਰਲੇ ਕਰਦੀ ਰਹਿੰਦੀ ਡਈ ਜੰਮੂ ਦਸ ਘੰਟੇ ਦਾ ਰਸਤਾ ਹੈ ਰਾਤੀ ਸੌ ਸਵੇਰੇ ਪਹੁੰਚਓਗੇ ਬਟ ਮੰਨਦੇ ਨੀ ਪਤਾ ਨੀ ਹੋ ਊਨੁ ਔ ਹੈਗਾ ਬਏ ਘਰ ਹੀ ਉਹ ਰਾਜੀ ਹੁੰਦੇ ਨੇ ਬਦੇ
ਜੀ ਹਾਂਜੀ ਜੀ ਜੀ ਹਾਂ ਹਾਂਜੀ ਹਾਂਜੀ ਸਭ ਵਧੀਆ ਹੋ ਜੀ ਜੀ ਬਸ ਹਾਂ ਹਾਂਜੀ ਬੋਤਲ ਵਧੀਆ ਬਾਅਦ ਮੈਂ ਲੰਚ ਮੈਂ ਕਰ ਰਿਹਾ ਸੀਗਾ ਤੇ ਮੰਮੀ ਜੀ ਨੇ ਰਾਜਮਾ- ਚਾਵਲ ਬਣਾਏ ਸੀ ਤੇ ਫੇਰ ਤੁਸੀਂ ਕੀ ਬਣਾਉਂਦੇ ਹੋ ਉਹ ਤੁਸੀਂ ਆਪ ਹਾਂਜੀ ਤੁਸੀਂ ਆਪ ਬਣਾਉਂਦੇ ਔ ਯਾ ਫਿਰ ਤੁਸੀਂ ਤੁਸੀਂ ਆਪ ਬਣਾਉਂਦੇ ਔ ਯਾ ਫਿਰ ਕੌਣ ਬਣਾਉਂਦ
ਐਕਚੁਲੀ ਸਾਡੇ ਨਾ ਸਾਡੀ ਡਿਊਟ ਸ ਹੈਗੀਆਂ ਨੇ ਮੇਰੀ ਮਦਰ ਇਨ ਲੋ ਦੁਪਹਿਰ ਦੀ ਸਬਜ਼ੀ ਬਣਾਉਂਦੇ ਮੈਂ ਰਾਤ ਦੀ ਬੁਣਾਣੀ ਆ ਤੇ ਮੇਰੀ ਮਦਰ ਇਨਲੋ ਰੋਟੀ ਸਬਜ਼ੀ ਬਣਾਂਦੇ ਨੇ ਮੈਂ ਸਾਰੇ ਘਰ ਦੇ ਭਾਂਡੇ ਧੋਣੀ ਆ ਤੇ ਉਹ ਰਾਤ ਦੇ ਭਾਂਡੇ ਦੋਉਂਦੇ ਨੇ ਤੇ ਮੈਂ ਰੋ ਸਬਜ਼ੀ ਬਣਾਦੇ ਆ ਐਕਚੁਲੀ ਸਾਡੀ ਦੋ ਫੈਮਿਲੀ ਨੇ ਤੇ ਸਾਡੇ ਦੋ ਲੇਡੀਜ਼ ਦੇ ਉੱਪਰ ਦੋ ਫੈਮਲੀਆਂ ਚੱਲਦੀ ਪਈਆਂ ਨੇ ਇੱਕ ਮੇਰੀ ਫੈਮਿਲੀ ਰੇ ਮੇਰੀ ਮਾਸੀ ਸੱਸ ਹੈਗੇ ਨੇ ਉਹਨਾਂ ਦੇ ਫੈਮਲੀ ਤੇ ਅਸੀਂ ਦੋਨੋ ਆਪਣਾ ਅੰਡਸਟੈਂਡਿੰਗ ਨਾਲ ਮਿਚੂਅਲ ਅਨਡਰਸਟੈਂਡਿੰਗ ਨਾਲ ਅਸ ਅਸੀਂ ਬਹੁਤ ਅੱਛਾ ਚੱਲ ਰਿਹੇ ਹਾਂ ਬਸ ਕਿ ਦੇਖੋ ਦਿਮਾਗ ਖ਼ਰਾਬ ਹੋ ਜਾ ਕੀ ਹੋਏਗਾ ਪਤਾ ਨੀ ਬਾਕੀ ਸਭ ਕੁਛ ਤ ਸਹੀ ਹੈ ਬਹੁਤ ਸਾਨੂੰ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਬਈ ਹੁਣ ਇਹ ਜ਼ਿਆਦਾ ਕੰਮ ਕਰ ਰਹੇ ਨੇ ਬਸ ਹੁਣ ਬਸ ਕਰੋ ਤੁਸੀਂ ਹੁਣ ਮੈਂ ਕਰ ਲੈਣੀ ਆ ਫਿਰ ਉਹਨਾਂ ਨੂੰ ਲੱਗਦਾ ਕਿ ਹਾਂ ਉਹਨਾਂ ਦਾ ਤਾਂ ਬਰਡਨ ਜ਼ਿਆਦਾ ਹੋ ਗਿਆ, ਹੁਣ ਬਸ ਕਰੋ ਵੀ ਹੁਣ ਮੈਂ ਕਰ ਲੇਨੀ ਆ ਉਹ ਸਟੈਂਡਿੰਗ ਨਾਲ ਹੀ ਕੰਮ ਕਰ ਲੈਂਦੇ ਬਹੁਤ ਅੱਛਾ
ਅੱਛਾ ਜੀ,
ਹਾਂਜੀ
ਨਹੀਂ ਬਹੁਤ ਵਧੀਆ ਗੱਲ ਕਈ ਐ। ਜੀ ਸਾਡੇ ਘਰ ਵੀ ਇਝ ਹੈਗਾ, ਉਹ ਮੇਰੀ ਵੋਟੀ ਆਪਣੇ ਘਰ ਗਈ ਦੀ ਹੈ।
ਅੱਛਾ-ਅੱਛਾ
ਹਾਂਜੀ-ਹਾਂਜੀ ਤੇ ਫਿਰ ਉਹ ਸਿਲਾਈ ਵੀ ਕਰਨਾ ਜਾਣਦੀ ਹੈ, ਤੇ ਤੁਹਾਨੂੰ ਆਦੀ ਐ ਸਿਲਾਈ ਕਰਨੀ।
ਨਹੀਂ-ਨਹੀਂ ਮੈਂ ਪੂਵਰ ਹਾਂ ਬਾਈ ਮੈਂ ਬਹੁਤ ਵੱਡੀ ਪੂਆਰ ਸਲਾਈਡ ਮਾਮਲੇ ਵਿੱਚ ਮੈਨੂੰ ਕੁਛ ਨੀ ਆਦਾ ਐਮ ਵੇਰੀ ਪੂਆਰ ਇਨ ਸਿਲਾਈ ਚਲੋ, ਠੀਕ ਹੈ ਜੀ।
ਸਤਿ ਸ਼ੀ ਅਕਾਲ ਜੀ ਓਕ
ਓਕੇ ਜੀ ਸਤਿ ਸ਼੍ਰੀ ਅਕਾਲ,